ਹੈਲੋ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
ਹੋਰ ਵਧੀਆ ਜੀ ਵਧੀਆ ਤੁਸੀਂ ਸੁਣਾਓ।
ਵਧੀਆ ਕੀ ਕਰਦੇ।
ਬਸ ਹੁਣੇੇ ਚਾਹ ਚੂ ਪੀ ਕੇ ਵਿਹਲੇ ਹੋਏ ਕੱਪੜੇ ਸਾਂਭੇ
ਹਾਂਜੀ। ਹ- ਅਸੀਂ ਵੀ ਆਹੀ ਚੀਜਾਂ ਚੁਪ-ਚਾਪ ਕੀਤੀਆਂ ਨੇ। ਨਹੀਂ ਠੀਕ ਹੋਇਆ, ਹੁਣ ਰਾਤ ਦੀ ਤਿਆਰੀ ਕਰਾਂਗੇ।
ਹਾਂਜੀ- ਹਾਂਜੀ।
ਹਾਂਜੀ।
ਬਸ, ਪੈਲਿਸ ਸਵੇਰ ਦੀ ਤਿਆਰੀ, ਦੁਪਹਿਰ ਦੀ ਤਿਆਰੀ, ਫਿਰ ਰਾਤ ਦੀ ਤਿਆਰੀ। ਸਾਰਾ ਦਿਨ ਖਣ- ਖਣ -ਖਣ।
ਖਾਂ
ਹਾ-ਹਾ-ਹਾ
ਅੱਜ ਕੀ ਬਣਾਉਣਾ ਤੇ ਕੱਲ ਕਿ ਬਣਾਉਣਾ ਨਸੇ ਵਿੱਚ ਕੀ ਬਣਾਣਾ ਸ ਪਹਿਲੇ ਨਹੀਂ ਸੋਚਿਆ ਪ, ਕਿ ਅੱਜ ਕੀ ਬਣੇਗਾ ਫੇਰ।
ਹੋਰ, ਸਾਡੇ ਵੀ ਅੱਜ ਦੁਪਹਿਰੇ ਮਾਂ ਬਣ ਗਏ ਨੇ। ਹੁਣ ਬਸ ਰਾਤੀ ਹੁਣ ਚਿੰਤਾ ਲੱਗੀ ਹੋਈ ਹੈ ਹੁਣ ਕੀ ਬਣਾਉਣਾ ਹੁਣ ਦਾਲ।
ਹੁਣ- ਹੁਣ ਦਾਲ ਤੇ ਹੁਣ ਖਾ ਲੀ ਹੁਣ ਕੀ ਬਣਏ। ਹ
ਹੁਨ ਜਿਹਦੀ ਜੋ ਫਰਮਾਇਸ਼ ਹੋਏਗੀ ਸੁੱਕੀ ਸਬਜ਼ੀ ਦੀ ਦੇਖੋ ਹੁਣ, ਉਹੀ ਬਣੇਗਾ।
ਮੈ ਦਰੇ ਸੁੀਜ਼ੀ ਖਾ ਖਾਦੀ ਨੀ ਜਾਂਦੀ ਆ ਦਾਲ ਹੀ ਸਵਾਦ ਲੱਗਦੀ ਹੈ।
ਹਾਂਜੀ। ਉਹ ਤਾਂ ਹੈ, ਉਹ ਫੇਰ ਦੁਪਹਿਰੇ ਜਿਹੜਾ ਖਾ ਲੈ ਫਿਰ ਦੁਬਾਰਾ ਰਾਤ ਅਤੇ ਉਹਨੇ ਖਾਣੀ ਨਹੀਂ।
ਹਾਂ- ਹਾਂ ਏ ਤੇ ਹੈ, ਇੱਕ ਟਾਈਮ ਖਾ ਲ ਦੂ ਟਾਈਮ ਨਹੀਂ।
ਹ ਇਹ ਹੁਣ ਕੱਲ੍ਹ ਨਾਸ਼ਤੇ ਦੇ ਵਿੱਚ ਦੁਬਾਰਾ ਕੰਮ ਆਏਗੀ।
ਹਾਂ। ਆ
ਹੋਰ ਤੁਸੀਂ ਕੀ ਬਣਾ ਲਿਆ ਅੱਜ?
ਅਸੀਂ ਆੇ ਉਹ ਬਣਾਏ ਸੀ। ਹੈਲੋ,
ਹਾਂਜੀ- ਹਾਂਜੀ।
ਹਾਂਜੀ। ਮੈਂ ਕਿਹਾ ਸੀ ਅੱਜ ਆਲੂ ਬੂਲ ਬਣਾਏ ਸੀ। ਤੇ ਨਾਲ ਪੱਤੋੜ ਬਣਾਏ ਸੀ।
ਅੱਛਾ ਜੀ। ਬਸ ਹੁਣ ਫਿਰ ਦਾਲ ਬਣ ਜਾਏਗੀ। ਹਾਂਜੀ- ਹਾਂਜੀ। ਪਰ ਕਦੇ ਬਣਾਏ ਆਪ ਨਹੀਂ ਹੈ। ਸਸੂ ਮਾਈ ਬਣਾਉਂਦੇ ਨੇ ਸਾਡੇ। ਨਾ-ਨਾ, ਹਾਂਜੀ- ਹਾਂਜੀ। ਅਸੀਂ ਆਪ ਨੇ ਕਦੇ ਬਣਾਏ ਹੈ।
ਹਾਂ। ਦੇਖਿਆ ਮੈਂ ਕਿਵੇਂ -ਕਿਵੇਂ ਬਣਦੇ ਏ ਸਾਸ ਇਹ ਚੀ ਪਤਾ ਹੈ। ਕਿ ਕਿਵੇਂ ਸਾਫ਼ ਹੁੰਦਾ ਕਿ ਬੰਦਾ ਪਰ ਕਦੀ ਟਰਾਈ ਨਹੀਂ ਕੀਤੀ। ਤੇ, ਹ
ਸਾਡੇ ਵਿੱਚ ਸਾਗ ਬਣਨਾ ਹੋਏ ਸਰਦੀਆਂ 'ਚ ਜਾਂ ਪਤੋੜ ਬਣਣੇ ਹੋਣ ਇਹ ਕੰਮ ਮੰਮੀ ਦਾ ਹੀ ਹੁੰਦਾ।
ਆਹ ਸ਼ਸੀ ਅਕਾਲ। ਘਹ ਅਚਾਰ ਵਗੈਰਾ ਪਆ ਸੀ ਮੰਮੀ ਨੇ ਜਵੇ ਪਤੋੜ ਬਣਾਇਆ ਸੀ।
ਉਹੀ ਨਾ ਅਚਾਰ, ਇਹ ਸਾਰੇ ਕੰਮ ਵੱਡਿਆਂ ਦੇ ਹੀ ਹੁੰਦੇ।
ਸਾਡੇ ਨੀ ਆ ਹ ਸਾਡਾ ਹ ਕਿ ਤਾਂ ਖਰਾਬ ਹੋ ਜਾਏਗਾ।
ਹਾਂ। ਸਾਡੇ ਹੁਣ ਮੰਮੀ ਕਹਿੰਦੇ ਨੇ, ਕਹਿੰਦੇ ਨੇ ਮੈਂ ਨੀ ਹੋਵਾਂਗੀ ਫਿਰ ਆਓਗੇ, ਤੁਸੀਂ ਆਪ ਸ਼ੁਰੂ ਕਰੋ, ਅਸੀਂ ਕਿਹਾ ਕੋਈ ਨ ਫੇਰ, ਅਸੀਂ ਬਜ਼ਾਰੋਂ ਲੈ ਆਵਾਂਗੇ। ਕਰੋਗੇ ਹੋਰ ਹਾਂ। ਕੈਹਦੇ ਹਾਂ, ਬਾਜ਼ਾਰੋਂ ਲੈ ਲਓ, ਆਪ ਨਾ ਸਿੱਖਣਾ ਕੇ ਅਸੀਂ ਵੀ ਸਿੱਖ ਲਈਏ। ਹੋਰ।
ਹੂੰ।
ਅਸੀ ਕਿਆ ਏਹਦੇ 'ਚ ਮਿਹਨਤ ਬੋਤ ਲੱਗਦੀ ਐ। ਏਸ ਕਰਕੇ ਓਹਦੇ ਵਿੱਚ ਸਾਰੇ ਤੇਲ ਮਿਰਚ ਨਮਕਨ ਨਾਲ ਹੱਥ ਈ ਭਰ ਜਾਂਦੇ ਹੈ।
ਹਾਂ, ਲੇਕਿਨ ਜੋ ਖਾਂਦਾ ਬਣੇ ਦਾ ਚੱਲ, ਬਾਹਰ ਦਾ ਨੀ ਆਦਾ, ਨਾ ਜੋ ਕੈਹਦੇ ਹੂੰ
ਪਰ ਓ ਨਾ, ਐਨਾ ਤੇਲ ਲਿਬੜ ਜਾਂਦੀਆਂ ਬਾਹਵਾਂ ਸਾਰੀਆਂ ਅਚਾਰ ਪਾਣ ਟਾਈਮ
ਹਾਂ।
ਫੇਰ ਕੁਛ ਨਾ ਐਸਟੀਮੇਟ ਵੀ ਨੀ ਆਂਦਾ। ਬੰਦੇ ਨੂੰ ਪੁਰਾਣਿਆਂ ਨੂੰ ਤਾਂ ਐਸਟੀਮੇਟ ਹੁੰਦਾ, ਏਨਾ ਨਮਕ ਪੈ ਜਾਣਾ ਹਾਂਜੀ।
ਤੇਲ ਪਾਣਾ, ਏਨਾ ਨੂੰ ਸਮਝ ਹੈਗੀ ਹੈ।
ਹਾਂ, ਨਾ ਜੀ ਨਾ, ਓਨਾਂ ਨੂੰ ਏਹ ਪਤਾ ਕਿ ਧੁੱਪ ਕਿੰਨੀ ਦੇਰ ਧੁੱਪਾਂ ਲਵਾਂਣੀਆਂ, ਕਿੰਨੀ ਬਾਰਿਸ਼ ਦੀ ਵੀ ਜ਼ਰੂਰਤ ਹੈ, ਬੰਨ੍ਹ ਕੇ ਏਹਨੂੰ ਰੱਖ ਦੇਣਾ
ਹਾਂਜੀ।
ਹਰ ਚੀਜ਼ ਦਾ ਵੱਡੇਆਂ ਨੂੰ ਤਾਂ ਪਤਾ ਹੁੰਦਾ ਹੈ।
ਹਾਂ।
ਜਦੋਂ ਸਾਡਾ ਟਾਈਮ ਆਣਾ, ਅਸੀਂ ਦੱਸ ਹੀ ਨੀ ਪਾਣਾ ਬੱਚੇਆਂ ਨੂੰ, ਕੀ ਕਿੱਦਾਂ ਸੀ, ਤੇ ਕੀ ਕਿੱਦਾਂ ਸੀ।
ਰਹਤੇ -ਰਹਤੇ ਰੈਡੀਮੇਡ ਲਿਆਓ, ਕਿ ਓਹੀ ਖਾਲਾਂਗੇ।
ਵਿੱਚ ਐ ਸਾਗ ਵਗੈਰਾ ਹੈ, ਤਾਂ ਬ ਬੱਚੇਆਂ ਨੇ ਖਾਣਾ ਹੀ ਛੱਡ ਹੀ ਦੇਣਾ, ਹੁਣ ਹੀ ਨੀ ਬੱਚੇ ਛੇਤੀ ਖਾਂਦੇ।
ਹਾਂ, ਏਹ ਤੇ ਹੈ ਹੀ ਬੱਚੇ ਮੰਨਦੇ ਆ, ਨਖਰੇ ਕਦੇ ਕੁਛ ਨਈ ਖਾਣਾ ਕਦੀ ਅਸੀ, ਇੱਕ ਦਿਨ ਖਾਵਾਗੇ ਅਸੀਆ ਨੀ ਖਾਣਾ
ਆਦੇ ਸੀ ਨਾ ਤੇ ਬੱਚੇ ਬੱਚੇ ਕੈਹਦੇ, ਮੰਮਾ ਏਹ ਤਾਂ ਕਾਓ ਖਾਂਦੀ ਹੈਗੀ ਆ। ਤੁਸੀਂ ਕਿਓ ਲੈਂ ਆਂਦੇ ਓ? ਛੋਟਾ ਬੇਟਾ ਕੈਹਦਾ, ਮੰਮਾ ਏਹ ਤੇ ਗਰਾਸ ਹੁੰਦਾ ਨਾ
ਗੱਲ ਹੁੰਦੀ ਨੀ, ਉਹਨੂੰ
ਨਾ ਜੀ ਨਾ, ਕਿਸ ਸਾਡੇ ਤਾਂ ਬੱਚੇਆਂ ਨੂੰ ਮੂੰਹ ਵੀ ਨੀ ਲਗਾਂਦੇ।
ਹੂੰ, ਉਹਨੂੰ ਦਿਨ ਲੱਗਦਾ, ਤੇ ਖਾਣ ਵਾਲੇੇ ਹੁੰਦੇ ਨੇ।
ਬਿਲਕੁਲ-ਬਿਲਕੁਲ। ਸਾਡੇ ਇੱਕ ਵਾਰੀ ਬਣੇਗਾ ਨਾ, ਫੇਰ ਓਨੂੰ ਥੋੜ੍ਹਾ-ਥੋੜ੍ਹਾ ਮੰਮੀ ਖਾਂਦੇ ਨੇ ਬਸ ਫੇਰ ਹਫ਼ਤਾ ਭਰ ਓ ਮੰਮੀ ਨੇ ਚਲਾਈ ਜਾਣਾ, ਇੱਕ ਟੈਮ ਖਾ ਲੈਣਾ ਕਦੀ ਸਵੇਰੇ ਨਾਸ਼ਤੇ ਚ ਲੈ ਲਿਆ, ਕਦੀ ਦੁਪੈਰੇ ਲੈ ਲਿਆ।
ਬੱਚੇ ਨੀ ਖਾਣਗੇ, ਬੰਡੇ ਸਾਰੇ ਖਾ ਲੈਣਗੇ ਬੱਚੇ ਨੀ ਖਾਗੇ ਬੱਚੇ ਕੈਹਣਗੇ, ਅਸੀ ਇੱਕ ਟੈਮ ਖਾ ਲਿਆ। ਬਸ ਹੋ ਗਿਆ, ਹਲੇ ਸਾਨੂੰ ਹੋਣ ਨੀ ਪੈਣਾ।
ਕਿ ਆਲੂ ਮੇਥੀ ਦੀ ਸਬਜ਼ੀ ਹੈ। ਕਿ ਐ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ, ਹੂ ਹੂ ਬਾਕੀ ਹੋਰ ਪਾ-ਪਾਲਕ
ਪਰ ਗਰਮੀਆਂ ਵਿੱਚ ਤਾਂ ਏਹੀ ਵੀ ਗਰਮੀਆਂ ਵਿੱਚ ਤਾਂ ਉਹ ਵੀ ਨ ਆਦੀਆ ਗਰਮੀਆਂ ਚ ਉਹ ਵੀ ਸਵਾਦ ਨਹੀਂ ਹੁੰਦੀ।
ਹਾਂ ਉਹ ਤਾਂ ਹੈ, ਗਰਮੀ ਚ ਹੁੰਦੀ ਨਹੀਂ ਐਦੀ ਤੇ।
ਹੋਰ ਵਧੀਆ। ਲੋਕੀ, ਘੀਆ, ਬਿੰਡੀ, ਏਜ, ਹਰੀਆਂ ਉਹਦੇ ਉਹਦੇ ਚ ਵੈਸੀ ਬਣਾ ਐ, ਅਸੀਂ ਨੀ ਖਾਂਦੇ। ਸਰਦੀ ਆ ਰਹੀ ਆਥ ਨੀ ਖਾਂਦੇ?
ਲੋਕ ਅੱ ਟਟੀਂਡੇ ਵਗੈਰਾ ਇੰਨੇ ਖੁਸ਼ ਹੋ ਕੇ ਖਾਂਦੇ ਨੇ ਤੇ ਸਾਡੇ ਤਾਂ ਕਦੇ ਘਰ ਜ ਵੜੇ ਵੀ ਨੀ ਐ।
ਇੰਨੇ ਖੁਸ਼ ਹੋ ਕੇ ਖਾਂਦੇ ਨੇ ਚੰਗੀ ਗੱਲ ਏ।
ਹਾਂ, ਸਾਡੇ ਸ਼ੁਰ ਤੋਂ ਕਦੇ ਮੈਂ ਆਪ ਵੀ ਨੀ ਖਾਧੇ। ਕਦੇ ਨੀ ਅੱਜ ਤੱਕ ਮੂੰਹ ਲਗਾਏ ਟੀਂਡੇ, ਅੱਗੋਂ ਬੱਚੇ ਵੀ ਉਦ ਤਾਂ ਉਹਨਾਂ ਨੇ ਵੀ ਨਹੀਂ ਕਦੀ ਖਾਧੇ।
ਹਾਂ
ਤੇ ਬਾਕੀ ਸਾਡੇ ਰੈਲੇਟਿਵਸ ਨੇ ਉਹਨਾਂ ਦੇ ਬੱਚੇ ਕਈ ਖਾਂਦੇ ਨੇ। ਉਹ ਕਹਿੰਦੇ ਨੇ ਵਧੀਆ ਲੱਗਦੀ ਐ ਸਾਨੂੰ ਸਬਜ਼ੀ। ਹਾਂ, ਕੋਈ ਨਾ ਕਈਆਂ ਨੂੰ ਵਧੀਆ ਲੱਗਦੀ ਐ ਏਹੀ ਸਬਜ਼ੀ। ਹੋਰ ਸੁਣਾਓ ਤੁਸੀਂ?
ਵਧੀਆ ਛੋਟੇ ਦਿਨ ਦੇ ਪੇ ਸੀ ਅਸੀਂ। ਮੈਂ ਬੈਟਿੰਗ ਬੋਲ ਖੇਲ ਤੂੰ ਖੇਲ ਮੈਂ ਓਈ ਕਹਿੰਦਾ
ਅੱਛਾ ਅੱਛਾ, ਬ ਗਰਮੀ ਵੀ ਤਾਂ ਇੰਨੀ ਹੋਈ ਪਈ ਐ। ਕੋਈ ਬਾਰਿਸ਼ ਦਾ ਆਸਾਰ ਨਹੀਂ ਹੈ ਕੋਈ ਹਵਾ ਦਾ ਆਸਾਰ ਨਹੀਂ ਐ।
ਹਾਂ, ਬਾਰਿਸ਼ਾਂ ਹੁਣ ਸ਼ੁਰੂ ਹੋਣਗੀਆਂ। ਬਸ ਹੁਣ ਆਣ ਗੀਆ। ਬੱਚਿਆਂ ਦੇ ਸਕੂਲ ਜਾਣ ਦਾ ਟਾਈਮ ਹੋਣਾ ਤੇ ਬੱਚਿਆਂ ਨੂੰ ਬਾਰਿਸ਼ਾਂ ਸ਼ੁਰੂ ਹੋ ਜਾਣਗੀਆਂ।
ਕੋਈ -ਕੋਈ ਮੌਨਸੂਨ ਆ ਜਾਣੀ ਐ।
ਮਿਲ ਜਾਏਗਾ ਨੂੰ ਬਾਰੀਸਾ਼ ਨੇ ਸਕੂਲ ਨੀ ਜਾਣਾ।
ਹਾਂ ਬਿਲਕੁਲ ਬਿਲਕੁਲ, ਪਰ ਅੱਗੇ ਤਾਂ ਫਿਰ ਪੰਦਰਾਂ ਤੱਕ ਛੁੱਟੀਆਂ ਖੁੱਲਦੀਆਂ ਨੇ ਇਸ ਵਾਰੀ ਤਾਂ, ਸਕੂਲ ਵੀ ਜਲਦੀ ਓ ਖੁੱਲ੍ਹ ਰਹੇ ਨੇ। ਸਾਰਿਆਂ ਦੇ ਪਹਿਲੀ ਤਰੀਕ ਤੋਂ ਸਕੂਲ ਖੁੱਲ ਰਹੇ ਨੇ।
ਹਾ ਸਕੂਲ ਖੁਲ ਨੇ, ਬੱਚੇ ਨੇ ਪ੍ਰੋਡਕਟ ਪ੍ਰੋਜੈਕਟ ਵਿੱਚ ਲੱਗੇ ਹੋਏ ਨੇ ਇਹਨਾਂ ਨੇ ਜਲਦੀ ਜਲਦੀ ਪ੍ਰੋਜੈਕਟ ਬਣਨ ਦੱਸੇ ਸ।
ਹਾਂ ਇਸ ਵਾਰੀ ਸਭ ਸਕੂਲਾਂ ਵਿੱਚ ਨਾ ਜ਼ਿਆਦਾਤਰ ਸਾਰੇ ਪ੍ਰੋਜੈਕਟ ਈ ਮਿਲੇ ਨੇ। ਸਭ ਨੂੰ ਹੀ ਕੰਮ ਕਰਨ ਵਿੱਚ
ਕਈਆਂ ਦੇ ਬੱਚਿਆਂ ਨੂੰ ਵੀ ਇੰਨਾ ਪ੍ਰੋਡਜੈਕਟ ਦੇ ਦਿੰਦੇ ਨੇ ਕਿ ਬੱਚਾ ਆਪ ਹੀ ਨ ਖੁਦ ਕਰ ਪਾਦਾ।
ਕਿ ਬੱਚੇ ਤਾਂ ਇਹ ਕੰਮ ਕਰ ਹੀ ਨਹੀ ਪਾਦੇ ਐ। ਤੁਸੀਂ ਬੱਚਿਆਂ ਦੇ ਹਿਸਾਬ ਦਾ ਕੰਮ ਦੋ ਜੋ ਉਹ ਕਰ ਪਾਣ। ਕਿ ਤੁਸੀਂ ਸਿਰਫ਼ ਯਾਦ ਕਰਨ ਵਾਲਾ, ਕੰਮ ਦੇ ਦੋ ਕਿ ਹਾਂ ਬਈ ਤੁਹਾਡੇ
ਉਹੀ ਨਾ ਉਹ ਮੈਮਡਮਾ ਇਹ ਚੀਜ਼ ਨੀ ਦੇਖਦੇ ਨੇ। ਹੁਣ ਇੰਨੇ ਜਾਣਾ ਐ। ਮਾਂ ਪਿਓ- ਮਾਂ ਪਿਓ ਹੁੰਦਾ ਸਿਰ ਖਾਓ ਜਾ ਕੇ ਮਾਂ ਪਿਓ, ਹ
ਹਾ--ਬਈ ਮੈਡਮਾਂ ਦੇ ਆਪਣੇ ਬੱਚਿਆਂ ਨੂੰ ਨੀ ਨਾ ਮਿਲਦਾ ਹੇ--ਓ, ਉਹਨਾਂ ਨੂੰ ਮਿਲੇ ਤੇ ਉਹਨਾਂ ਨੂੰ ਵੀ ਪਤਾ ਲੱਗੇ ਨਾ,
ਹਾਂ ਬਾਈ ਗੱਲ ਐ ਹੁਹੁ ਸਈ ਗੱਲ ਐ,
ਹਾ--ਉਹਨਾਂ ਦੇ ਆਪਣੇ ਬੱਚੇ ਪੜ੍ਹ ਚੁੱਕੇ ਹੁੰਦੇ ਨੇ, ਜਾਂ ਛੋਟੇ ਹੁੰਦੇ ਨੇ, ਨਈ ਐ ਵਰਕ ਉਹਨਾਂ ਨੂੰ ਮਿਲਦੇ ਨੀ ਹੈ, ਦੂਜ, ਹੁਣ, ਸਕ੍ਰੈਪ ਬੁੱਕ ਦਾ ਕੰਮ ਛੋਟੇ -ਛੋਟੇ ਬੱਚਿਆਂ ਨੂੰ ਦੇ ਦਿੰਦੇ ਨੇ, ਉਹਨਾ ਨੂੰ ਪਤਾ ਵੀ ਨਹੀਂ ਹੁੰਦਾ ਸਕ੍ਰੈਪ ਬੁੱਕ ਹੁੰ,
ਸਕਰੈਪ ਬੁੱਕ ਹੁੰਦੀ ਕੀ ਆ ਪਤਾ ਹੀ ਨੀ ਹੁੰਦਾ ਲਿਖਣਾ ਨਾਲੇ ਨਿੱਕੇ - ਨਿੱਕੇ ਬਚੇੱਆ ਨੇ ਲਿਖਣਾ, ਆ ਲਿਖਣਾ ਨਈ ਆਂਦਾ ਹਾ, ਕਦੀ ਕੋਈ ਬੱਚਾ ਸਿਰ ਖਾਉ ਕਦੇ ਕੁਛ ਲਿਖੋ ਕਦੀ ਕਦੇ -ਕਦੇ, ਬਣਾ ਕੋਈ ਬੀਜਰਿੱ
ਹਾਂ ਸਾਡੇ ਤਾਂ ਉਹਨੂੰ ਮੈਂ ਲਾਈਨਾਂ ਲਗ ਗ ਲਗਾ ਕੇ ਨਾ ਮੈਂ ਕਿਹਾ ਤੂੰ ਲਾਈਨਾਂ ਦੇ ਉੱਤੇ -ਉੱਤੇ ਲਿਖ ਬਾਅਦ ਚ ਮੈਂ ਲਾਈ-, ਇਹਨਾਂ ਨੂੰ ਰੱਬ ਕਰ ਦਾਂਗੀ, ਹੀ--ਉਹ ਕੇਦਾ, ਮੰਮਾ ਇਹਦੇ 'ਤੇ ਕੇੰਝ ਲਿਖਣਾ, ਮੈਨੂੰ ਤਾਂ ਇਹਦੇ 'ਤੇ ਹੈਂਡ ਰਈਟਿੰਗ ਹੀ ਨਹੀਂ ਆਉਂਦੀ ਪਈ ਹੈਗੀ, ਹੀਹੀ
ਹਾਂ, ਪਰ ਇੰਜ ਲਾਨ ਨਾਲ ਹਵਾ ਤੇਜ ਹੁੰਦੀ ਮੈਨੂੰ ਪਤਾ, ਰੋਜ਼ ਮਿਲ ਕੇ ਆਪਾਂ ਕਿਵੇਂ ਉਹਨ ਨੂੰ ਕੀ ਚੀਜ਼ ਦੇ ਰਹੇ ਹੁੰਦੇ, ਕਿਵੇਂ ਆਪਾਂ, ਕਰ ਪਾਏਗਾ ਬੱਚਾ ਕਰ ਪਾਏਗਾ ਜਾਂ ਨਹੀਂ ਕਰ ਪਾਏਗਾ ਇਸ ਬਾਰੇ
ਕਿ ਤੁਸੀਂ ਉਂਝਚ ਥੋੜ੍ਹਾ ਜਿਹਾ ਕੰਮ ਦੇ ਦਿਉ ਯਾਦ,
ਓ ਨਹੀਂ ਲ ਗਰ ਚੀਜ਼ਾਂ ਹੈ ਜਿਦਾਂ ਸਕੂਲ ਵਿੱਚ ਬੱਚੇ ਨੂੰ ਹੈ ਜ, ਆਪਣੇ ਸਾਹਮਣੇ ਬਹਾ ਕੇ ਸਿਖਾਗੇ, ਚੀਜ਼ ਇਵੇਂ ਕਰਨੀ ਐ, ਬੱਚੇ ਨੂੰ ਜਿਵੇ ਸਮਝ ਵੀ ਆਏਗਾ,
ਹਾਂ, ਜਾਂ ਫਿਰ ਆ ਜਾਏਗਾ ਵੇਸਟ ਮ ਮਟੀਰੀਅਲ ਦਾ ਬਣਾ ਕੇ ਲਿਆਓ ਕੁਛ, ਉਹ ਪ੍ਰੋਜੈਕਟ ਲਿਆਓ,
ਸਾਰੀਆਂ ਜੋ ਵੇਸਟ ਮਟੀਰੀਅਲ ਨੇ ਸਾਰੀਆਂ ਸਕੂਲ ਵਿੱਚ ਮਤਲਬ ਸਿਖਾਂਦੇ ਨੇ, ਸਿਖਾਣੀਆ ਨਹੀ ਚਾਹੀਦੀਆ ਹੈ ਨਾ ਨੋਲੇਜ-ਨੋਲੇਜ, ਦਿਮਾਗ ਕੁਛ ਵੀ ਆਏਗੀ ਹਾਂ, ਮੈਂ ਇਸ ਚੀਜ਼ ਇਹ ਚੀਜ਼ ਬਣਾਣੀ ਆ,
ਹਾਂਜੀ, ਉਹ ਤਾਂ ਹੈ, ਬਸ ਉਹ ਕਹਿੰਦੇ ਬਣਵਾ ਲੋ ਕਿਸੇ ਤੋਂ ਬਜਾਰੋ, ਹਾਹਾ--ਔਰ ਨਹੀਂ ਖ਼ੁਦ ਬਣਵਾਨੀ ਤਾਂ ਬਣਵਾ ਲਉ, ਹੋਰ ਜੀ,
ਬਸ ਵੱਧੀਆ ਜੀ, ਹੁਣ ਜਾਵਾਂਗਾ ਗੁਰਦੁਆਰੇ,
ਹਾਂਜੀ- ਹਾਂਜੀ।
ਹਮ- ਹਮ ਓ ਬੇਟੀ ਮੇਰੀ ਜਦ ਕੇਂਦੀ ਵੀ ਬਾਬਾਾਈ ਜੈ ਕੈਣ ਚ, ਕੈਂਦੀ ਚਲੋ- ਚਲੋ -ਚਲੋ ਮੈਂ ਕੇਆ ਹੁਣ ਚਲ ਚੱਲਣੇ ਆਾਂ,
ਹਾਂਜੀ ਕੋਈ ਨਈ, ਤੁਸੀਂ ਰੈਡੀ ਹੋ ਲਉ, ਕੋਈ ਨਈ ਫਿਰ ਕਰਾਂਗੇ ਅਸੀਂ,
ਹਾਂਜੀ -ਹਾਂਜੀ।
ਠੀਕ ਏ ਜੀ, ਓਕੇ ਜੀ।
ਚਲ ਓਕੇ। ??